ਸਸਰੀਕਾਲ ਜੀ।
ਹੋਰ, ਠੀਕ-ਠਾਕ ਹਾਂਜੀ ਵਧੀਆ ਹੋਰ ਸੁਣਾਓ ਵਧੀਆ ਓ?
ਹਾਂਜੀ, ਮੈਂ ਪੁੱਛ ਰਹੀ ਸੀ ਤੁਆਨੂੰ ਕਹਿ ਨਾ ਹੈਂ ਕਿ ਨਾਮ ਦਾਲ-ਮੱਖਣੀ ਬਣਾ ਲੈਂਦੇ ਓ ਤੁਸੀਂ?
ਨਹੀਂ ਜੀ ਨਹੀਂ ਬਣਾਦੇ ਜੀ।
ਅੱਛਿਆ।
ਤੁਹਾਨੂੰ ਆਂਦੀ ਜੀ ਬਨਾਣੀ?
ਨਹੀਂ ਮੈਨੂੰ ਨੀ ਮੈਨੂੰ ਆਂਦੀ ਉਂਦੀ ਮੈਂ ਤੁਆਨੂੰ ਕਿਉਂ ਪੁੱਛਦੀ। ਹੋਰ।
ਤੁ ਤੁਹਾਨੂੰ ਕਿਹੜੇ ਰੈਸਪੀ ਆਂਦੀ ਤੁਸੀਂ ਓ ਦੱਸ ਦੋ ਜੀ। ਹੈਲੋ
ਮੈਨੂੰ ਤਾਂ ਸਾਰੇ ਆਉਂਦੀ ਆ ਰੈਸਪੀਆਂ ਤੇ ਰੋਟੀ ਪਾਣੀ ਦਾ ਬਣਾਈ ਲੈਂਦੀ ਹਾਂ
ਨਹੀਂ ਜਿਵੇਂ ਕੋਈ ਸਪੈਸ਼ਲ ਰੈਸਪੀ ਆਪਾਂ ਬਣਾਉਣੀ ਉਹਜੀ ਕੋਈ ਦੱਸ ਦਿਉ ਮੈਨੂੰ ਕੋਈ
ਸਪੈਸ਼ਲ ਰੈਸਪੀ ਹੋ ਗਈ ਆ ਅ ਬਰਿਆਨੀ ਜਾਂ ਚਾਵਲ ਹੋ ਗਏ ਹਾਂਜੀ।
ਬਰਿਆਨੀ ਜੀ
ਮੈਂ ਵੈਜ ਬਰਿਆਨੀ ਬਣਾਉਂਣੀ ਆ ਮੈਂ ਉਹ ਤਾਂ ਨੋਨ ਵੈਜ ਅਸੀਂ ਖਾਂਦੇ ਨੀ ਆ ਤੇ ਨੋਨ ਵੈ
ਅਸੀਂ ਵੀ ਨੀ ਖਾਂਦੇ ਜੀ ਅਸੀਂ ਵੀ ਨੀ ਖਾਂਦੇ
ਵੈਜ ਬਰਿਆਨੀ ਚ ਸਾਰੀਆਂ ਅਸੀਂ ਸਬਜ਼ੀਆਂ ਪਾ ਲੈਂਦੇ ਹਾਂ ਫਲੀਆਂ ਹੋ ਗਈਆਂ, ਗਾਜਰ ਹੋ ਗਈ ਤੇ ਮਟਰ ਹੋ ਗਏ
ਅੱਛਾ ਜੀ
ਹਾਂ ਤੇ ਹੋਰ ਪਿਆਜਾਂ ਨੂੰ
ਜੇ ਛੇ ਮੈਂਬਰ ਖ ਤਰ ਬਣਾਉਣੀ ਹੋਏ ਤਾਂ ਆਪਾਂ ਕਿੰਨੀ-ਕਿੰਨੀ ਮਤਲਬ ਬਰਿਆਨੀ ਵੇਗੈਰਾ ਜੇ ਸਭ ਕਿੰਨੀ ਲੈਣੀ ਓਚ ਸਭ ਦੱਸੋ ਮੈਨੂੰ ਜੇ
ਡੇਢ ਗਲਾਸ ਲੱਲੋ ਤੁਸੀਂ।
ਅੱਛਾ ਜੀ।
ਹਾਂ, ਡੇਢ ਗਲਾਸ ਲੱਲੋ ਓਨਾਂ ਨੂੰ ਬਰਿਆਨੀ ਵਾਸਤੇ ਪਹਿਲੋ ਨਾਂ ਸੇਲਾ ਚੋਲ ਲੈਣੇ ਪੈਂਦੇ ਨੇ।
ਅੱਛਾ ਜੀ।
ਸੇਲਾ ਜੇ ਜਾਂ ਫਿਰ ਸ਼ਰਬਤੀ ਚੌਲ ਹੁੰਦੇ ਨੇਂ। ਸ਼ਰਬਤੀ ਚੌਲਾਂ ਦਾ ਸੁਣਿਆ ਹੋਏਗਾ ਤੁਸੀਂ, ਸ਼ਰਬਤੀ ਚੌਲ ਆਂਦੇ ਲੰਬੇ-ਲੰਬੇ।
ਅੱਛਾ ਜੀ।
ਹਾਂਜੀ, ਤੁਸੀਂ ਜੇਕਰ ਜਾਓਗੇ ਨਾਂ ਦੁਕਾਨ ਤੇ ਓਨੂੰ ਕੈਣਾ ਸ਼ਰਬਤੀ ਚਾਵਲ ਦੇ ਦੋ।
ਮਤਲਬ ਓ ਥੋੜੇ ਲੰਬੇ ਹੁੰਦੇ ਆ, ਚੌਲ।
ਹਾਂ, ਓ ਲੰਬੇ ਔਂਦੇ ਨੇ ਚੌਲ ਤੇ ਓਨਾਂ ਨੂੰ ਉਬਾਲ ਕੇ ਹਲਕੇ ਇੱਕ ਕਨੀ ਰਹਿ ਜੇ ਜਦੋਂ ਚੋਲਾਂ ਦੀ ਉਬਾਲਣ ਲੀ
ਅੱਛਾ, ਮਤਲਬ ਓਨਾਂ ਨੂੰ ਬਈ, ਪੰਜ ਕੁ ਮਿੰਟ ਤੱਕ ਓਨਾਂ ਨੂੰ ਉਬਾਲ ਲੋ ਓਨਾਂ ਕ
ਹਾਂ, ਤੇ ਓ ਪਾਣੀ ਵ ਖਰਾ ਕਰ, ਹਾਂ ਉਬਾਲਣੇ ਆ ਪਾਣੀ ਵੱਖਰਾ ਕਰ ਦੇਣਾ ਓਦਾ ਤੇ ਓਦੇ ਵਿੱਚ ਪਿਆਜ ਭੁੰਨ ਲੈਣੇ ਨੇਂ ਜੋ ਤੁਸੀਂ ਖਾਂਦੇ ਹੋ ਜੇੜੀਆਂ ਸਬਜ਼ੀਆਂ ਓ ਪਾ ਲੈਂਨੀਆਂ ਨੇ ਵਿੱਚ ਈ। ਆਲੂ ਖੱਟ ਕੇ ਪਾਲੋ, ਪਿਆਜ ਪਾ ਲੋ। ਪਿਆਜ ਚੰਗੀ ਤਰ੍ਹਾਂ ਲਾਲ ਕਰਲੋ ਭੁੰਨ ਲੋ ਪੇਲੋਂ
ਕਿੰਨੀ ਕੁ ਹੁੰਦੀ ਐ, ਜਿਵੇਂ ਆਪਣੇ ਆਲੂ, ਪਿਆਜ ਜਾਂ ਗਾਜਰ ਜੋ ਵੀ ਚੀਜ਼ ਕੁਆਂਟਿਟੀ ਵੀ ਦੱਸੋ ਓਨਾਂ ਦੀ ਕਿੰਨੀ-ਕਿੰਨੀ ਹੋਣੀ ਚਾਈਦੀ ਹੈਗੀ ਆ।
ਦੋ ਪਿਆਜ ਹੋ ਜਾਣ, ਹੈਂ ਇੱਕ, ਇੱਕ ਆਲੂ ਹੋਜੇ ਵੱਡਾ ਸਾਰਾ। ਵੱਡਾ ਆਲੂ ਜੇ ਵੱਡਾ ਨੀਂ ਐ ਤੇ ਛੋਟੇ-ਛੋਟੇ ਦੋ ਲੱਲੋ। ਦੋ ਗਾਜਰਾਂ ਲੱਲੋ ਦੋ ਗਾਜਰਾਂ ਲੱਲੋ ਵਿੱਚ। ਸੋਇਆਬੀਨ ਲੱਲੋ, ਵੜੀਆਂ।
ਅੱਛਾ ਜੀ।
ਸੋਇਆਬੀਨ ਦੀਆਂ ਵੜੀਆ ਇੱਕ ਕੋਲੀ ਲੱਲੋ।
ਮਤਲਬ ਸੋਇਆਬੀਨ ਇੱਕ ਕੋਲੀ ਪਾ ਸਕਦੇ ਔਂ ਆਪਾਂ।
ਹਾਂ ਤੇ ਓਨੂੰ ਜਦੋਂ ਤੁਸੀਂ ਬਣਾਓਗੇ ਨਾਂ ਤੇ ਤਾਂ ਵੀ ਤੁਆਨੂੰ ਅ ਸੋਆਬੀਨ ਨੂੰ ਓਬਾ ਫਲਾਣ ਵਾਸਤੇ ਨਾਂ ਅੱਧਾ ਗਲਾਸ ਪਾਣੀ ਪਾਣਾ ਪੇਗਾ। ਤੇ ਓਨੂੰ ਥੋੜ੍ਹੀ ਦੇਰ ਓ ਤੜਕਾ ਲਾ ਲੋਗੇ ਤੁਸੀਂ, ਸਾਬਤ ਮਿਰਚ, ਤੇਜ ਪੱਤਾ ਮੋਟੀ ਲਾ ਚੀ। ਸਾਰੇ ਖੜੇ ਮਸਾਲੇ ਪਾਣੇ, ਲੋਂਗ ਪਾਣੇ ਦੋ। ਤੇਜ ਪਤ ਪੱਤਾ, ਲੋਂਗ ਪਾ ਕੇ ਤੇ ਉਦੇ ਵਿੱਚ ਨਮਕ, ਮਿਰਚ
ਹਂ।
ਜੇ ਤੁਸ ਹਾਂ ਪਾ ਕੇ ਨਾਂ ਤੇ ਓਸਲ ਚੰਗੀ ਤਰ੍ਹਾਂ ਟਮਾਟਰ ਵੀ ਪਾ ਸਕਦੇ ਓ ਤੁਸੀਂ।
ਨੇਅ ਮਲਬ ਜੇੜੇ ਆਪਾਂ ਮਤਲਬ ਜੇ ਸੋਏਬੀਨ ਦੀਆਂ ਵੜੀਆਂ ਲਈਆਂ ਹੈਗੀਆਂ ਤੇ ਓਨਾਂ ਨੂੰ ਮਤਲਬ ਓਨਾਂ ਨੂੰ ਉਬਾਲਣਾ ਪੈਂਦਾ ਕ ਗਰਮ ਪਾਣੀ ਵਿੱਚ ਰੱਖਣਾ ਪੈਂਦਾ, ਪੇਲਾਂ ਓਨਾਂ ਨੂੰ?
ਜਾਂ ਤੁਸੀਂ ਐਸਰਾਂ ਕਰ ਸਾਦੇਓ ਜਾ ਪਹਿਲੋਂ ਜਾਂ ਚੋਲ ਉਬਾਲਣ ਵੇਲੇ ਨਾਂ ਓਨਾਂ ਨੂੰ ਪਾਣੀ ਚ ਰੱਖ ਛੱਡੋ ਨਮਕ ਪਾ ਕੇ ਕਈ ਵ ਹਾਂ ਕਈ ਕਰਦੇ ਨੇਂ ਨਮ ਅ ਪਾਣੀ ਵਿੱਚ ਨਮਕ ਪਾ ਕੇ ਨਾਂ ਉਬਾਲ ਲੈਂਦੇ ਨੇਂ ਉਨ੍ਹਾਂ ਨੂੰ, ਹਾਂ ਓ ਸਈ ਹਾਂ ਮੈਂ ਤਾਂ ਉਬਾਲ ਲੇਨੀਂ ਆ, ਨਮਕ ਪਾ ਕੇ। ਤੇ ਓ ਨਮਕ ਵਿੱਚ ਵੜ ਜਾਂਦਾ ਐ ਨਾ, ਸੋਇਆਬੀਨ ਦੀ ਵੜੀਆਂ 'ਚ ਫਿਰ ਉਨਾਂ ਨੂੰ ਕੱਢ ਕੇ ਧੋ ਲਈ ਦਾ ਇੱਕ ਪਾਣੀ, ਧੋ ਕੇ ਫੇਰ ਓ ਹਾਂ ਤੜਕੇ ਵਿੱਚ ਫੇਰ ਸੁੱਟ ਦੋ, ਫੇਰ ਈ ਅੱਧਾ ਗਲਾਸ ਜਾਅ ਇੱਕ ਗਲਾਸ ਪਾਣੀ ਦਾ ਹੋਰ ਪਾ ਕੇ ਨਾ, ਤੇ ਫੇਰ ਓਨੂੰ ਢੱਕ ਕੇ ਰੱਖ ਦੋ ਤੋਂ ਫਿਰ ਜਦੋਂ ਪਾਣੀ ਸੁੱਕ ਜੇਗਾ ਨਾ ਤੁਸੀ ਇ ਚਾਵਲ ਪਾ ਦੇਣੇ ਨੇ ਨਾਲ ਈ, ਥੋੜਾ ਜਾ ਪਾਣੀ ਰਹਿਣਾ ਚਾਹੀਦਾ ਤੜਕੇ 'ਚ ਥੋੜਾਂ ਜਿਨਾ ਪਾਣੀ ਰਹਿਣਾ ਚਾਈਂਦਾ, ਤੇ ਉਦੇ ਵਿੱਚ ਚ ਤਾਨੂੰ ਦੋ ਨਿੰ ਇੱਕ ਨਿੰਬੂ ਦੇ ਨਾ ਚਾਰ ਹਿਸੇ ਕੱਟ ਕੇ ਨਾ ਵਿੱਚ ਸੁੱਟ ਲੋ।
ਮਤਲਬ ਚਾਰਸ ਓਦੇ ਵਿਚ ਪਾ ਦੋ?
ਤੜਕੇ 'ਚ- ਤੜਕੇ 'ਚ ਨਿੰਬੂ ਦੇ ਚਾਰ ਹਿੱਸੇ ਕਰ, ਹਾਂਜੀ। ਜਦੋਂ ਤੜਕਾ ਲੱਗਜੇ ਨਾ ਤੁਆਡਾ ਤੜਕਾ ਲੱਗਜੇ ਤੇ ਪਾਣੀ ਜਰਾ- ਜਰਾ ਜੇ ਉਦੇ 'ਚ
ਨਈ ਆਪਾ ਤੜਕਾ ਲਾ ਰੇ ਇਹਦੇ ਵਿੱਚ ਰਫ਼ੈਂਡ ਯੂਜ ਕਰਨਾ ਹੁੰਦਾ ਕ ਸਰੋਂ ਦਾ ਤੇਲ?
ਸਰੋਂ ਦਾ ਤੇਲ ਪਾਓ, ਰਫਾਇੰਡ ਨਾਲ ਚਾਵਲ ਚਿਪਕ ਜਾਣਗੇ ਤੁਆਡੇ। ਸਰੋਂ ਦੇ ਤੇਲ ਨਾਲ ਨਈਂ ਚਿਪਕਣਗੇ, ਹਾਂ। ਹਾਂ ਉਹਦੇ 'ਚ ਤੁਸੀਂ ਸਰ੍ਹੋਂ ਦੇ ਤੇਲ ਦਾ ਤੜਕਾ ਲਗਾਓ। ਅੱਛਾ ਓਦੇ ਚ ਤੁਸੀ ਸਾਵਤ ਪੇਲੋ ਤੇ, ਤੁਸੀ ਸਾਵਤ ਮਰਚ ਸੁੱਟ ਲਓ। ਫੇਰ ਉਦੇ ਚ ਤੇਜ਼- ਪੱਤਾ ਪਾਓ, ਲੋਂਗ ਪਾਓ, ਕਾਲੀ-ਮਿਰਚ ਪਾਓ। ਤੇ ਫਿਰ ਹੋਰ ਉਦੇ 'ਚ ਨਮਕ, ਹਲਦੀ ਹਲਦੀ ਆਪਣੀ ਮਰਜ਼ੀ ਐ, ਪਾਣੀ ਪਾਓ ਨਈਂ ਤੇ ਚ ਹਲਦੀ ਤੇ ਪੇਂਦੀ ਆ ਹਲਕੀ ਜੀ ਪੈਂਦੀ‌
ਓ ਤੇ ਪਾਓ ਨ ਤਾ ਨਾ ਪਾਓ।
ਹਾਂ। ਹੈਗੀ ਏ ਓ ਤੇ ਓਪਸ਼ਨਲ ਏ ਹਲਦੀ ਜੇ ਤੁਸੀਂ ਪੀਲੇ ਪੀਲੀ ਬਰਿਆਨੀ ਖਾਣਾ ਚਾਂਦੇ ਓ, ਪੀਲੀ ਬਣਾ ਲੋ ਜਾ ਫੇਅ ਵਾਈਟ ਖਾਣਾ ਚਾਂਦੇ ਓ ਤੇ ਵਾਈਟ ਬਣਾਲੋ ਤੇ ਉਰੇ ਵਿੱਚ ਅੱਧਾ ਨਿੰਬੂ ਤੁਸੀਂ, ਇੱਕ ਨਿੰਬੂ ਦੇ ਉਹਦੇ ਚਾਰ ਹਿੱਸੇ ਕਰਕੇ ਵਿੱਚ ਪਾ ਦੇਨੇ ਨੇ। ਤੇ ਸੋਇਆਬੀਨ ਵੜੀਆਂ ਸੁੱਟ ਲੈਣੀਆਂ, ਸਾਰੀਆਂ ਸਬਜ਼ੀਆਂ ਸੁੱਟ ਲੈਣੀਆਂ ਉਹਨਾ ਨੂੰ ਚੰਗੀ ਤਰ੍ਹਾਂ ਕਰਕੇ ਨਾ, ਤੇ ਏਨੂੰ ਢੱਕ ਦੇਣਾ ਥੋੜੀ ਦੇਰ ਤੁਆਡੀ ਫਲੀਆਂ ਗਲ ਜਾਣਗੀਆਂ, ਸੋਇਆਬੀਨ ਓ ਹੋਜੇਗੀ ਥੋੜ੍ਹੀ ਦੇਰ ਪੰਜ ਮਿੰਟ ਈ ਬਸ
ਫੇ ਢੱਕੇ ਕੇ ਪਕਾ ਲੋ ਉਨਾਂ ਨੂੰ?
ਹਾਂ ਫੇਰ ਉਰੇ ਵਿੱਚ ਚ ਤੁਸੀ ਚਾਵਲ ਪਾਲੋ। ਚਾਵਲ ਦ ਚਾਵਲ ਦੇ ਉੱਤੇ ਤੁਸੀ ਤੁਆਡੇ ਕੋ ਹਰਾ ਕਲਰ ਹੈਗਾ, ਫੂਡ ਕਲਰ ਜਾਂ ਫਿਰ ਤੁਆਡੇ ਕੋਲ ਓ ਮ ਯੈਲੋ ਕਲਰ ਹੈਗਾ ਵੇ, ਲੱਡੂ ਆਲਾ ਕਲਰ ਹੈਗਾ ਵੇ ਫੂਡ ਕਲਰ ਮਿਲਦੇ ਬਾਜ਼ਾਰੋ ਪੰਜ- ਪੰਜ ਰੁਪਏ ਦੇ ਆਂਦੇ ਆ।
ਅੱਛਾ ਕਲਰ ਵੀ ਪਾ ਸਕਦੇ ਹੈਗਾ ਇਹਦੇ ਵਿੱਚ ਆਪਾਂ।
ਹਾਂ। ਚਿੱਟੇ ਚੋਲ ਹੁੰਦੇ ਨੇ ਨਾ ਵਾਈਟ ਹੋ ਜਾਂਦੇ ਨੇ, ਚਾਵਲ ਉਬਲ ਕੇ ਹਨਾ ਤੁ -ਸੀ ਉਹਨਾਂ ਨੂੰ ਅਲੱਗ-ਅਲੱਗ ਐਝ ਇੱਕ ਮਤਲਬ ਚੁੰਡੀ ਲੈ ਕ ਇੱਕ ਜਗਾ ਤੇ ਪੀਲੇ ਇੱਕ ਜਗਾ ਤੇ ਤੁਸੀਂ ਉਹ ਪਾ ਦੋ। ਚੁੰਡੀ ਭਰ ਕੇ, ਪੀਲੀ ਦੀ ਪਾ ਦੋ, ਹਰੀ ਦੀ ਪਾ ਦੋ ਚੁੰਡੀ ਇ ਐਸਾ ਈ ਕਲਰ ਚੁੱਕ ਇੱਕ -ਇੱਕ ਚੁੰਡੀ ਐਸਾ ਭਰੀ ਦੀ ਨਾ ਪੋਟਿਆਂ ਦੇ ਨਾਲ।
ਪੋਟਿਆਂ ਦੇ ਨਾਲ ਉਹਦਾ ਕਲਰ ਚੁੱਕ ਹਾਂ ਸੁੱਕੇ ਕਲਰ ਜਿਹੜੇ ਹੁੰਦੇ ਨੇ ਨਾ, ਫੂਡ ਕਲਰ ਸੁ- ਕੇ ਆਂਦੇ ਉਹ ਪੰਜ-ਪੰਜ ਰੁਪਏ ਦੀ ਡੱਬੀ ਆਂਦੀ ਹੈ।
ਮਤਲਬ ਉਹ ਅਲੱਗ-ਅਲੱਗ ਕਲਰ ਦੇ ਹੋ ਜਾਣਗੇ ਵਿੱਚ,
ਹਾਂ, ਤੇ ਤੁਸੀਂ ਇੱਕ-ਇੱਕ ਬੂੰਦ ਪਾਣੀ ਹੈ ਬਸ। ਇੱਕ-ਇੱਕ ਚੁੰਡੀ ਪਾਉਣੀ ਉਹਦੇ ਵਿੱਚ ਪਾ ਕੇ ਤੇ ਉਹਨੂੰ ਦੀ ਢੱਕ, ਦੇਣਾ, ਉਹਨੂੰ ਅ ਦਮ ਲਵਾਣਾ। ਹਾਂ ਉਹਨੂੰ ਦਮ ਲਵਾਉਣਾ ਤੁਸੀਂ ਦਮ ਲਵਾ ਕੇ ਪੰਜ ਮਿੰਟ ਬਾਅਦ ਨਾ ਉਹ ਗਲ ਜਣਗੇ ਚੌਲ, ਸਾਰੇ ਤੇ ਫਿਰ ਤੁਸੀਂ ਉਹਨੂੰ ਉਤਾਰ ਲੈਣਾ ਜ਼ਿਆਦਾ ਦੇਰ ਰੱਖੋਗੇ ਤੇ ਸੜ ਵੀ ਸਕਦੇ ਚੌਲ।
ਕਿੰਨੀ ਕੁ ਦੇਰ ਆਪਾਂ ਉਹਨਾਂ ਨੂੰ ਤੇ,
ਨਾ ਪੰਜ ਮਿੰਟ ਬਸ, ਜ਼ਿਆਦਾ ਦੇਰ ਨੀ ਹਾਂਜੀ ਪੰਜ ਮਿੰਟ ਫਿਰ ਉਹਨੂੰ ਲਾ ਕੇ ਨਾ ਜਦੋ ਤੁਸੀਂ, ਗਰਮ ਹੁੰਦੇ ਨੇ ਨਾ, ਅੰਦਰੋਂ ਅੰਦਰੀ ਉਹ ਪੱਕ ਜਾਣਗੇ ਜਦੋਂ ਇੱਕ ਕਣੀ ਰੱਖੀ ਹੁੰਦੀ ਹੈ ਨਾ ਚਾਵਲਾਂ ਦੀ। ਚਾਵਲ ਉਬਾਲਣ ਵੇਲੇ ਇੱਕ ਕਨੀ ਇੱਕ ਕਨੀ ਹੁੰਦੀ ਹੈ ਉਹਦੇ ਵਿੱਚ ਕੱਚੀ, ਤੇ ਉਹਨੇ ਵੇ ਹਾਂ ਉਹ ਬਸ ਇੱਕ ਕਨੀ ਉਬਾਲਣ ਵਾਸਤੇ ਅਸੀਂ, ਪੰਜ ਮਿੰਟ ਹੀ ਰੱਖਣੇ ਨੇ ਚਾਵਲ ਉੱਪਰ ਹੋਰ, ਤੇ ਉਹਨੂੰ ਲਾ ਲੈਣਾ। ਦਮ ਲਵਾ ਫਿਰ ਉਹਨੂੰ ਲਾ ਕੇ ਤੁਸੀਂ ਉਹਨੂੰ ਰਲਾ ਲਓ। ਰਲਾਓਗੇ ਤੇ ਬੜਾ ਸੋਹਣਾ ਰੰਗ ਆ ਜਾਏਗਾ ਉਹਦੇ ਵਿੱਚ।
ਮਤਲਬ ਸਾਰੇ ਕਲਰ ਆ ਜਾਣਗੇ ਉਹਦੇ ਵਿੱਚ।
ਹਾਂ ਉਹ ਸਾਰੇ ਕਲਰ ਆ ਜਾਣਗੇ ਬੜੀ ਸੋਹਣੀ ਲੱਗਦੀ। ਤੁਸੀਂ ਕਾਜੂ ਪਾ ਸਕਦੇ ਹੋ ਅਹ ਮਿਠਾ ਕਿਸ਼ਮਿਸ਼ ਪਾ ਸਕਦੇ ਹੋ ਉਹਦੇ ਵਿੱਚ, ਚਾਵਲਾਂ ਚ ਹਾਂ, ਉਹ ਬਰਿਆਨੀ ਚ ਤੇ, ਬਹੁਤ ਚੀਜ਼ਾਂ ਓਪਸ਼ਨ ਉਹ ਹੁੰਦੀਆ ਨੇ ਜ਼ਰੂਰੀ ਨੀ ਹੁੰਦਾ। ਜੋ ਹੈ ਅਸੀਂ ਪਾ ਸਕਦੇ ਆ।
ਕਿਸ਼ਮਿਸ਼ ਬਾਰੇ ਹੈਗੇ ਆ ਤੇ ਕਿ ਕਿਸਸ਼ਮਿਸ਼ ਮਾਜ਼ ਮਤਲਬ, ਪੋਲੀ ਚ ਵੈਸੇ ਨੀ ਹੋ ਜਾਂਦੀ ਫਲੈਵਟ ਵਿੱਚ ਨਹੀਂ ਆਂਦੀ ਉਹਦੇ ਵਿੱਚ ਜਿਵੇਂ,
ਆ ਜਾਂਦੀ ਹੈ ਆਪਣੇ ਆਪ ਉਹ ਤੇ ਫੁੱਲ ਜਾਂਦੀ ਹੈ।
ਹਾਂਜੀ ਤਾਂ ਹੀ ਤੇ ਕਹਿ ਰਹੀ ਹੈਗੀ ਜਿਵੇਂ ਗਿੱਲੀ-ਗਿੱਲੀ ਦੇ ਵਿੱਚ ਹੋ ਜਾਂਦੀ ਹੈਗੀ ਉਹ,
ਹਾਂ ਕਈਆ ਨੂੰ ਨਹੀਂ ਪਸੰਦ ਹੁੰਦੀ ਨਹੀ ਪਾਂਦੇ ਕੋਈ, ਕਾਜੂ ਪਾ ਲੈਂਦੇ ਨੇ। ਬਦਾਮ ਪਾ ਲੈਂਦੇ ਨੇ ਕੱਦੂਕਸ ਵਾਲੀ, ਹਾਂ ਮੂੰਗਫਲੀ ਪਾ ਲੈਂਦੇ ਨੇ ਕਈ,
ਹਾਂ ਮੂੰਗਫਲੀ ਵੀ ਵਧੀਆ ਹੁੰਦੀ ਹੈ।
ਹਾਂ ਮੂੰਗਲੀ ਪਾ ਲੈਂਦੇ ਨੇ ਤੜਕੇ ਦੇ ਵਿੱਚ ਹੀ ਪਾ ਲੈਂਦੇ ਨੇ, ਭੁਨ ਲੈਂਦੇ ਨੇ,
ਤੁਸੀਂ ਤੁਹਾਡੇ ਉੱਧਰ ਜ਼ਿਆਦਾ ਖਾਂਦੇ ਆ ਹੈਗੇ ਬਰਿਆਨੀ,
ਬਰਿਆਨੀ ਸਾਡੇ ਤੇ ਖਾਂਦੇ ਤੇ ਘੱਟ ਹੀ ਆ ਅਸੀਂ ਬਣਾਉਣੀ ਕਦੀ-ਕਦੀ ਆ ਮੈਂ ਵੈਸੇ, ਬਣਾਉਣੀ ਆ ਟਾਈਮ ਲੱਗ ਜਾਂਦਾ ਇਹਦੇ ਚ ਬਣਾਦੇ ਬਣਾਦੇ। ਖਾਂਦੇ ਬੜੇ ਸ਼ੌਕ ਨਾ ਸਵਾਦ ਬੜਾ ਲੱਗਦੀ ਐ।
ਨਹੀਂ ਆਪਣੇ ਪੰਜਾਬ ਤੋਂ ਹੀ ਹੋਗੋ ਪਾਸੇ ਤੋਂ ਹੀ ਹੈਗੇ ਓ।
ਹਾਂ ਨਹੀਂ ਅਸੀ ਯੂਪ ਯੂਪੀ ਸਾਈਡ ਤੋਂ ਹੈਗੇ ਆ।
ਅੱਛਾ ਜੀ, ਉੱਧਰ ਜ਼ਿਆਦਾ ਹੀ ਖਾਂਦੇ ਹੈਗੇ ਆ ਬਰਿਆਨੀ ਵਗੈਰਾ ਜ਼ਿਆਦਾ ਖਾਂਦੇ ਉੱਧਰ।
ਕੀ ਹਾਂ। ਬਰਿਆਨੀ ਔਰ ਛੋਲੇ ਭਟੂਰੇ ਬੜੇ ਚੱਲਦੇ ਆ ਇੱਥੇ।
ਅੱਛਾ। ਓ ਤਾਂ ਯੂਪੀ ਵਾਲੇ ਜ਼ਿਆਦਾ ਚਾਵਲ ਖਾਂਦੇ ਈ ਹੈਗੇ ਆ ਲੋਕ।
ਤੁਹਾਡੇ ਇੱਧਰ ਕੀ ਜ਼ਿਆਦਾ ਚਲਦੀ ਏ ਕਿਹੜੀ ਐਟਮ
ਅਸੀਂ ਪੰਜਾਬ ਤੋਂ ਹੈਗੇ ਇੱਧਰ ਜਿਵੇਂ ਫ਼ਾਜ਼ਿਲਕਾ ਸਾਈਡ ਤੋਂ, ਸਾ ਤਾਂ ਸਾਡੇ ਚੌਲ ਖਾਂਦੇ ਹੈਗੇ, ਮਤਲਬ ਘੱਟ ਖਾਂਦੇ ਜ਼ਿਆਦਾ ਨੀ ਖਾਂਦੇ ਜਿਵੇਂ‌।
ਅੱਛਾ।
ਜੇ ਉਹਦਾ ਬਰਿਆਨੀ 'ਚ ਬਣਾਂਦੇ ਹੈਗੇ ਆ, ਉਹ ਕਈ ਤਰਾਂ ਤੋਂ ਬਣਦੀ ਹੈਗੀ ਏ ਜਿਵੇਂ। ਅਸੀਂ ਮਤਲ, ਨੋਨ ਵੈਜ਼ ਵਗੈਰਾ ਨੀ ਖਾਂਦੇ ਹੇਗੇ ਸਾਡੇ ਤਾਂ।
ਹੂੰ
ਸਿੰਪਲ ਈ ਖਾਣਾ ਖਾਂਦੇ ਹੈਗੇ ਜਿਵੇਂ ਜ਼ਿਆਦਾ, ਜੇ ਚੋਲ਼ ਸਾਡੇ ਜੇ ਚੋਲ਼ ਬਣਾ ਲਏ ਆਪਣੇ ਚੌਲ ਬਣਾਲੇ, ਤੇ ਨਾਲ਼ ਕੜੀ ਬਣਾਲੀ ਜਾ ਦਾਲ ਬਣਾਲੀ।
ਅੱਛਾ, ਹਾਂ, ਜ਼ਿਆਦਾਤਰ ਤੇ ਮੈਂ ਵੀ ਏਸ ਤਰ੍ਹਾਂ ਈ ਕੜੀ-ਚੌਲ ਬਣਾਏ, ਰਾਜਮਾਂ-ਚੌਲ ਬਣਾਏ।
ਹਾਂਜੀ, ਬੱਚੇ ਜ਼ਿਆਦਾ ਮਤਲਬ ਉਹਦੇ ਵਿੱਚ ਸਮਾਨ ਪੈ ਖੁਸ਼ ਜ਼ਿਆਦਾ ਨੀ ਹੁੰਦਾ ਜੇ, ਤੋਂ ਵੱਧ ਮ ਟਰ ਪਾਤੇ, ਆਲੂ ਪਾਤੇ ਯਾ ਪਿਆਜ਼, ਉਸ ਤੋਂ ਇਲਾਵਾ ਕੋਈ ਚੀਜ਼ ਨਹੀਂ ਖਾਂਦੇ ਉਹਦੇ ਵਿੱਚ।
ਅੱਛਾ, ਹਾਂਜੀ ਆਪਣਾ-ਆਪਣਾ ਮੂੰਹ ਦਾ ਸਵਾਦ ਐ ਨਾ। ਹੈਨਾ।
ਹਾਂ, ਨਹੀਂ, ਬੱਚਿਆਂ ਨੂੰ ਵੇਖਣਾ ਪੈਂਦਾ ਆਪਾਂ ਤਾਂ ਹਰੇਕ ਚੀਜ਼, ਬੀਚ ਲੇਡੀਜ਼ ਹੈਗੀਆਂ ਲੇਡੀਜ਼ ਦਾ ਪਾਂ ਹਰੇਕ, ਖੁਦ ਖਾ ਸਕਦੇ ਹੇਗੀਆਂ, ਆਪਾਂ ਹੋਰਾਂ ਦੀ ਪਸੰਦ ਚੀਜ਼ ਬਣਾ ਸਕਦੇ, ਆਪਣੀ ਪਸੰਦ ਨ੍ਹੀਂ ਬਣਾ ਸਕਦੇ ਆਪਾਂ।
ਹੂੰ, ਹੋਰ ਸੁਣਾਓ, ਕੱਪੜੇ ਵਗੈਰਾ ਸੀ, ਸੀ ਲੈਂਦੇ ਓ?
ਹਾਂਜੀ, ਸੀ ਲੈਂਨੀ ਆ ਜੀ ਕੱਪੜੇ ਵੀ।
ਅੱਛਾ।
ਸਿਲਾਈ ਦਾ ਕੰਮ ਕਰਦੇ ਹੈਗੇ ਆ ਕੋਈ ਆ ਜਾਂਦੇ ਸੀ, ਸੀ ਲਈ ਦੇ ਹੈਗੇ ਆ, ਆਪਦੇ ਸੀ ਲਈਦੇ ਹੇਗੇ ਆ।
ਅੱਛਾ।
ਸਾਡੀ ਜੁਆਇੰਟ ਫੈਮਿਲੀ ਹੈਗੀ ਆ ਕੰਮ ਹੋਰ ਵੀ ਵਾਧੂ ਹੋ ਜਾਂਦੇ ਆ।
ਹਾਂ, ਜੁਆਇੰਟ ਫੈਮਲੀ'ਚ ਤਾਂ ਕੰਮ ਈ ਨੀ ਮੁੱਕਦਾ ਹੈਗਾ। ਜੁਆਇੰਟ ਫੈਮਿਲੀ 'ਚ ਈ ਸੀ, ਮੈਂ ਵੀ। ਮੈਂ ਵੀ ਤੇਰਾਂ-ਤੇਰਾਂ ਸਾਲ ਰਹੀ ਆ ਜੁਆਇੰਟ ਫੈਮਿਲੀ'ਚ, ਆਹੋ।
ਆਪਣੇ ਇੱਧਰੋ, ਉੱਧਰ ਪੰਜਾਬ ਵਿੱਚ ਕਿ ਉੱਧਰ ਯੂਪੀ ਵੱਲੀ ਈ?
ਯੂਪੀ ਵੱਲ ਈ, ਅਸੀਂ ਕੀ ਨਾਮ ਆ ਹਾਂ, ਤੇਰਾ-ਚੌਦਾ ਸਾਲ ਰਹੀ ਆਂ ਮੈਂ ਵੀ‌। ਚੌਦਾਂ ਸਾਲ ਤੇ ਰਹੀ ਆਂ, ਫੈਮਿਲੀ ਵਿੱਚ। ਕਾਫ਼ੀ ਓ ਸੰਘਰਸ਼ ਕਰਨਾ ਪੈਂਦਾ, ਫੈਮਿਲੀ'ਚ ਵੀ ਰਹਿਕੇ। ਹਾਂ, ਬੜੀਆਂ ਚੀ
ਆਪਾਂ ਤੇ ਲੇਡੀਜ਼-ਲੇਡੀਜ਼ ਕਰ, ਲੇਡੀਜ਼ ਨੂੰ ਬਹੁਤ ਜ਼ਿਆਦਾ ਕਰਨਾ ਪੈਂਦਾ ਹੈਗਾ ਸੰਘਰਸ਼ ਬਹੁਤ ਜ਼ਿਆਦਾ।
ਹਾਂ, ਸਾਰੀ-ਸਾਰੀ ਦਿਹਾੜੀ ਰਸੋਈ'ਚ ਲੱਗ ਜਾਂਦਾ ਵੇ। ਸਾਰੀ-ਸਾਰੀ ਰਸੋਈ ਵਿੱਚ ਅਪਣਾ ਨਾਸ਼ਤਾ ਈ ਲੇਟ ਹੋ ਜਾਂਦਾ ਏ, ਸਭ ਤੋਂ ਪਹਿਲੋਂ ਤੇ। ਦੋ-ਦੋ, ਇੱਕ-ਇੱਕ ਵੱਜ ਜਾਂਦੇ ਸੀ ਨਾਸ਼ਤੇ ਨੂੰ ਵੀ। ਸਾਰਿਆਂ ਨੂੰ ਖੁਆਕੇ ਫੇ਼ਰ ਆਪ ਖਾਣਾ, ਫੇ਼ਰ ਰ੍ਹਾਤੀਂ ਵੀ ਸਭ ਤੋਂ ਲੇਟ ਖਾਨਾ। ਫੇ਼ਰ ਬੰਦਾ ਬਿਮਾਰ, ਫੇ਼ਰ ਬੰਦੀ ਬਿਮਾਰ ਪੈ ਗਈ ਏ ਜੀ। ਫ਼ੇਰ ਬੰਦੀ ਬਿਮਾਰ ਵਿੱਚ ਵੀ ਕੰਮ ਕਰਦੀ ਰਵੇ, ਕਹਿ ਵੀ ਸਕਦੀ, ਕਹਿਦੋ ਤੇ ਡਰਾਮਾਂ ਲੱਗਦਾ ਵੇ ਕਿ
ਆਪਾ ਨ ਤਾ ਖਾਣਾ ਬਣਾਕੇ, ਬੱਚਿਆਂ ਨੂੰ ਦੇਣਾ ਈ ਪੈਂਦਾ ਹੇਗਾ।
ਹਾਂ, ਜੇ ਕਹਿਤਾ ਤਾਂ ਡਰਾਮਾ ਲੱਗਦਾ ਵੇ। ਡ੍ਰਾਮੇ ਕਰਦੀ ਪਈ ਏ, ਐਵੇਂ ਕਰਦੀ ਪਈ। ਹਾਂ, ਇਹਨਾਂ ਨੂੰ ਸਭ ਇਹਨਾਂ ਨੂੰ ਹੁੰਦਾ ਹੀ ਰਹਿੰਦਾ ਏ ਕੁਛ, ਬਹੁਤ।
ਚਲੋ ਸਸਰੀ ਕਾਰ ਜੀ, ਮੀ ਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਮੈਨੂੰ।
ਮੈਨੂੰ ਵੀ ਬੋਤ ਵਧੀਆ ਲੱਗੇਆ ਤੁਆਡੇ ਨਾਲ ਗੱਲ ਕਰਕੇ, ਹਾਂਜੀ ਸਾਸਰੀ ਕਾਲ ਜੀ। ਕੋਲ ਕੱਟੋ।